ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਜੇ।
ਵਧੀਆ ਤੁਸੀਂ ਸੁਣਾਓ ਭੈਣ ਜੀ ਠੀਕ ਹੋ?
ਹਾਂਜੀ ਠੀਕ ਆ ਹਾਂਜੀ।
ਦੇ ਹੋ
ਬਸ ਠੀਕ ਆ ਮੈਂ।
ਕੋਲਡ ਹੋਇਆ ਪਿਆ ਲੱਗਦਾ।
ਹਾਂ ਹਾਂਜੀ, ਹੋਰ ਸੁਣਾਓ? ਕੀ ਗੱਲ ਕਿੰਨੇ ਦਿਨ ਹੋ ਗਏ ਨੇ। ਤੁਹਾਡਾ ਮੇਲ ਹੀ ਨਹੀਂ ਹੋਇਆ। ਨਾ ਤੁਸੀਂ ਫੋਨ ਕੀਤਾ, ਕਿਧਰੇ ਬਾਹਰ ਗਏ ਦੇ ਹੋ ਕੀ।
ਬਸ ਗਈ ਹੋਈ ਸੀ ਬਾਹਰ, ਹੁਣ ਆ ਗਈ ਹਾਂ।
ਅੱਛਾ ਜੀ, ਕਿੱਧਰ ਗਏ ਸੀ?
ਅਸੀਂ ਘੁੰਮਣ ਗਏ ਦੇ ਸੀ ਕਸ਼ਮੀਰ।
ਅੱਛਾ ਜੀ, ਉਹ ਤਾਂ ਮੈਂ ਤੁਹਾਨੂੰ ਕਿਹਾ ਸੀ। ਸਲਾਹ ਬਣਾਉਣ ਵਾਸਤੇ ਤੇ, ਤੁਸੀਂ ਮੈਨੂੰ ਫੋਨ ਹੀ ਨੀ ਕੀਤਾ।
ਬਸ ਫੇਰ। ਹਾਂਜੀ ਉਹ ਫੇਰ ਇਹਦੇ ਪਾਪਾ, ਕਹਿਣ ਲੱਗ ਗਏ ਬਈ ਹੁਣੇ ਹੋ ਆਨੇ ਆ। ਕੋਈ ਨੀ ਤੁਸੀਂ ਬਨਾ ਲੋ, ਚੱਲੇ ਜਾਂਗੇ ਅਸੀਂ ਤੁਹਾਡੇ ਨਾਲ ਵੀ।
ਅੱਛਾ, ਫੇਰ ਦੁਬਾਰਾ ਚਲੇ ਜਾਓਗੇ?
ਹਾਂਜੀ-ਹਾਂਜੀ ਚੱਲੇ ਜਾਨਗੇ। ਤੁਹਾਨੂੰ ਕਿਹਾ ਸੀ, ਤੁਸੀਂ ਬਣਾ ਲਓ ਪ੍ਰੋਗਰਾਮ, ਫੇਰ ਦੱਸਨਾ ਤੁਹਾਡਾ ਫੋਨ ਹੀ ਨਹੀਂ ਆਇਆ।
ਬਸ, ਮੈਨੂੰ ਟੈਮ ਹੀ ਨੀ ਮਿਲਿਆ।
ਹਾਂ ਉਹੀ ਤੇ ਫੇਰ ਸਾਡਾ ਅਚਾਨਕ ਪ੍ਰੋਗਰਾਮ ਬਣ ਗਿਆ, ਤੇ ਅਸੀਂ ਚਲੇ ਗਏ ਫੇਰ।
ਅੱਛਾ ਜੀ ਖੂਬ ਘੁੰਮੇ, ਕਿੰਨੇ ਦਿਨ ਰਹੇ ਸੀ।
ਹਾਂਜੀ ਉੱਥੇ ਲਗ ਗਏ, ਹੀ ਸਾਡੇ ਅੱਠ ਦਿਨ ਲੱਗ ਗਏ ਸੀ।
ਅੱਛਾ, ਉੱਥੇ ਵੇਖਣ ਵਾਲੀ ਜਗਾ ਹੋਨੀਏ ਬਹੁਤ ਜਿਆਦਾ।
ਹਾਂਜੀ -ਹਾਂਜੀ ਬੜਾ ਹਾਲੇ ਤੇ ਅਸੀਂ ਕੁਛ ਵੀ ਨੀ ਵੇਖ ਕੇ ਆਏ, ਬੜਾ ਕੁਛ ਉੱਥੇ ਵੇਖਣ ਵਾਲਾ।
ਅੱਛਾ।
ਅਸੀਂ ਇੱਥੋਂ ਸਿੱਧਾ ਜੰਮੂ ਗਏ ਸੀ ਨਾ। ਜੰਮੂ ਰੁਕੇ ਸੀ ਰਾਤ। ਫੇਰ ਅਗਲੇ ਦਿਨ ਅਸੀਂ ਉੱਥੇ, ਸ਼੍ਰੀਨਗਰ ਪਹੁੰਚੇ ਰਾਤ- ਰਾਤ। ਹੀ ਪਹੁੰਚ ਗਏ, ਫੇਰ ਰਾਤ ਉੱਥੇ ਰੁਕੇ ਉੱਥੇ ਘੁੰਮੇ। ਦੋ ਰਾਤਾਂ ਅਸੀਂ ਸ਼੍ਰੀਨਗਰ ਰੁਕੇ ਹਾਂ।
ਅੱਛਾ।
ਹਾਂਜੀ ਫੇਰ ਅਗਲੇ ਦਿਨ ਅਸੀਂ ਚਲੇ ਗਏ ਗੁਲਮਰਗ
ਅੱਛਾ
ਉਥੇ ਉਹ ਉਹ ਵੀ ਵੇਖਣ ਵਾਲਾ ਮਤਲਬ ਵਧੀਆ ਉੱਥੇ ਵਾਦੀਆਂ ਵੇਖਣ ਵਾਲੀਆਂ
ਅੱਛਾ ਹੋਰ ਬੱਚੇ ਨਾਲ ਗਏ ਸੀ।
ਹਾਂਜੀ- ਹਾਂਜੀ ਫੇਰ ਇੱਕ ਦਿਨ ਸੋਨਮਰਗ ਗਏ। ਫੇਰ ਹਾਂਜੀ।
ਹਾਂਜੀ ਹੋਰ
ਫਿਰ ਇੱਕ ਦਿਨ ਪਹਿਲਗਾਮ ਗਏ ਫੇਰ ਵਾਪਸ ਆਗੇ
ਅੱਛਾ -ਅੱਛਾ
ਹਾਂਜੀ ਫਿਰ ਜੰਮੂ ਹੀ ਵਾਪਸ ਆਏ ਸੀ ਜੰਮੂ ਰੁਕੇ ਰਾਤ
ਅੱਛਾ ਤੇ ਅੱਗੇ ਕਟਰੇ ਨਹੀਂ ਜਾਂਦੇ।
ਹਾਂਜੀ, ਨਹੀਂ ਕਟਰਾ ਤੇ ਉੱਥੇ ਜੰਮੂ 'ਚ ਹੀ ਆਂਦਾ।
ਅੱਛਾ- ਅੱਛਾ
ਜੰਮੂ 'ਚੋਂ ਹੀ ਰਸਤਾ ਜਾਂਦਾ ਨਾ ਕਟਰੇ ਨੂੰ ਨਹੀਂ ਉੱਧਰ ਨਹੀਂ ਗਏ ਅਸੀਂ ਓਧਰੋਂ ਤੇ ਉੱਧਰ ਜਾਂਦੀ ਨਾ ਵੈਸ਼ਨੋ ਦੇਵੀ ਯਾਤਰਾ ਜਾਂਦੀ ਹੈ ਕਟਰੇ ਤੋਂ
ਅੱਛਾ ਕਦੀ ਗਏ ਨਹੀਂ।
ਉੱਧਰ ਨੀ ਗਏ।
ਅੱਛਾ
ਬਸ ਇੱਕ ਵਾਰ ਗਈ ਹੀ ਕੁਵਾਰੇੰ ਹੁੰਦਿਆਂ।
ਅੱਛਾ
ਦੁਬਾਰਾ ਨੀ ਕਦੇ ਗਏ।
ਅੱਛਾ ਚਲੋ ਭੈਣਜੀ ਵਾਹਵਾ ਸੈਰਾਂ ਕੀਤੀਆਂ ਤੁਸੀਂ ਤੇ
ਹਾਂਜੀ
ਹਾਂਜੀ ਨਹੀਂ ਬੱਚੇ ਵੀ ਤੰਗ ਕਰਦੇ ਨੇ ਨਾ ਬੱਚੇ ਘਰ ਬਹਿ -ਬਹਿ ਕੇ ਵੀ ਬੋਰ ਹੋ ਜਾਂਦੇ ਨੇ।
ਬੌਰ ਹੋ ਜਾਂਦੇ ਘਰ ਵੀ ਤੰਗ ਕਰਦੇ ਨੇ ਬਾਹਰ ਵੀ ਤੰਗ ਕਰਦੇ ਨੇ। ਬੱਚਿਆਂ ਦਾ ਕੰਮ ਹੀ ਇਹੀ ਹੈ ਹਾਂਜੀ ਸਭ ਵਧੀਆ ਤੁਸੀਂ ਸੁਣਾਓ।
ਹ ਹਾਂ ਹਾਂਜੀ- ਹਾਂਜੀ ਠੀਕ ਹੈ। ਹੋਰ ਸੁਣਾਓ ਹਾਂਜੀ ਰੋਟੀ ਖਾ ਲਈ
ਕੀ ਬਣਾਇਆ।
ਹਾਂਜੀ ਅੱਜ ਦਾਲ ਬਨਾਈ ਸੀ ਅਸੀਂ
ਅੱਛਾ
ਹਾਂ, ਹਾਂਜੀ, ਦਾਲ ਚੋਲ ਬਣਾਏ ਸੀ, ਛੋਲਿਆਂ ਦੀ ਦਾਲ ਨਾਲ ਚੋਲ
ਅੱਛਾ -ਅੱਛਾ ਦਾਲ ਨਾਲ ਛੋਲਿਆਂ ਦੀ ਦਾਲ ਨਾਲ ਚਾਵਲ
ਹਾਂਜੀ ਹਾਂ ਬਹੁਤ ਸਵਾਦ ਆਉਂਦਾ ਘੀਆ ਪਾ ਕੇ ਬਣਾਣੇ ਆ ਦਾਲ
ਅੱਛਾ ਅਸੀਂ ਵੀ ਕਦੋ ਘੀਆ ਨਾ ਹੋਇ ਫਿਰ ਵੜੀ ਵੀ ਪਾ ਕੇ ਬਣਾਣੇ ਹ ਵੜੀ
ਹਾ ਵੜੀਆਂ ਵਲੀ ਬਹੁਤ ਸਵਾਦ ਬਣਦੀ ਫੇਰ ਵੜੀਆ ਤੁਸੀਂ ਫਰਾਈ ਕਰਕੇ ਪਾਉਂਦੇ ਹੋ ਜਾਂ ਐਵੇਂ ਪਾ ਦਿੰਦੇ ਹੋ।
ਹਾਂਜੀ
ਵੜੀਆਂ ਕਿਸ ਤਰ੍ਹਾਂ ਪਾਉਦੇ ਹੋ ਦਾਲ 'ਚ
ਵੜੀ ਅਸੀਂ ਹੁਣ ਜਿਵੇਂ ਥੋੜੀ ਜਿਹੀ ਜਿਵੇਂ ਘਿਓ 'ਚ ਤੜਕਾ ਲਾਣਾ ਤੇ ਘਿਓ 'ਚ ਭੁੰਨ ਕੇ ਫਿਰ ਵਿੱਚ ਪਾ ਦੀ ਦੀਏ। ਫੇਰ ਰਿੱਝਦੀ ਰਹਿੰਦੀ ਏ ਇੰਨੇ 'ਚ ਹੀ ਹੋ ਜਾਂਦੀ ਏ।
ਹਾਂਜੀ ਪੰਜਾਬ ਤੋਂ ਵਧੀਆ ਮਿਲਦੀਆਂ ਵੜੀਆ
ਹਾਂਜੀ ਉਥੋਂ ਹੀ ਲਿਆਂਦੇ ਨੇ ਮੇਰੇ ਹਸਬੈਂਡ ਦਾ ਕੰਮ ਹੈ ਨਾ ਉੱਧਰ ਦਾ ਹੀ ਫੇਰ ਮੈਂ ਉਥੋਂ ਹੀ ਮੰਗਾਂ ਲੈਂਨੀ ਆ ਅੰਬਰਸਰੋ ਈ।
ਅੱਛਾ ਜੀ ਅੱਛਾ ਭਾਜੀ ਸਪਲਾਈ ਕਰਦੇ ਹੌਨੇ ਨਾ।
ਹਾਂਜੀ- ਹਾਂਜੀ।
ਅੱਛਾ।
ਉੱਧਰ ਦੀਆਂ ਹੀ ਸੁਆਦ ਲੱਗਦੀਆ ਵੜੀਆਂ।
ਹਾਂਜੀ। ਹੋਰ ਸੁਣਾਓ ਘਰ ਪਰਿਵਾਰ ਠੀਕ ਹੈ ਸਭ?
ਹਾਂਜੀ। ਸਭ ਵਧੀਆ। ਤੁਸੀਂ ਦੱਸੋ?
ਹਾਂਜੀ। ਠੀਕ ਆ ਮ ਵੀ। ਹਾਂਜੀ। ਹੋਰ ਹਾਂਜੀ। ਠੀਕ ਹੈ, ਤੇ ਸ਼ੋਪਿੰਗ ਵੀ ਫੇਿਰ ਉੱਥੇ ਤੁਸੀਂ ਕਰਕੇ ਆਉਂਦੇ ਹੋ। ਪੰਜਾਬ ਤੋਂ ਹੀ, ਪੰਜਾਬ ਤੋਂ ਸੂਟ ਵਗੈਰਾ
ਵੀੱਥੋਂ ਵੀ ਉਥੋ। ਹਾਂਜੀ।
ਅੱਛਾ। ਪਾਏ ਦੇ ਹੁੰਦੇ ਨਾ ਤੁਸੀਂ ਬੜੇ -ਬੜੇ ਸੋਹਣੇ।
ਹਾਂਜੀ ਮੈਨੂੰ ਉੱਥੋਂ ਹੀ ਪਸੰਦ ਆਂਦਾ। ਇਥੋਂ ਤੇ ਮੈਂ ਕਦੀ ਲੈਏ ਨੀ।
ਹਾਂਜੀ। ਚਲੋ ਵਧੀਆ। ਹੋਰ ਸੁਣਾਓ?
ਹੋਰ ਵਧੀਆ।
ਹਾਂਜੀ। ਹੋਰ ਬੱਚੇ ਤੁਹਾਡੇ ਵੱਡੇ -ਵੱਡੇ ਨੇ ਛੋਟੇ ਨੇ।
ਹਾਂਜੀ। ਨਹੀਂ ਵੱਡੇ ਨੇ। ਮੇਰੀ ਕੁੜੀ ਆ ਟੈਨਥ ਵਿਚ। ਬੇਟਾ ਸਿਕਸਥ ਵਿਚ ਹੈ। ਹਾਂਜੀ।
ਹੋਰ ਸੁਣਾਓ?
ਬਸ ਵਧੀਆ। ਛੁੱਟੀਆਂ ਕਰਕੇ ਸਾਰਾ ਰੂਟੀਨ ਖ਼ਰਾਬ ਹੋਇਆ ਹੋਇਆ। ਬੱਚੇ ਸੌਦੇ ਲੇਟ, ਉੱਠਦੇ ਲੇਟ। ਸਾਰੇ ਕੰਮ ਲੇਟ। ਸਕੂਲ ਜਾਂਦੇ ਰ ਸਹੀ ਰਹਿੰਦਾ।
ਸਕੂਲ ਤੇ ਬੱਚੇ ਚਲੇ ਜਾਣ ਤੇ ਸਹੀ ਰਹਿੰਦੇ ਨੇ। ਹਾਂ- ਹਾਂ ਚਲੋ ਛੁੱਟੀਆਂ ਵੀ ਪੈਣੀਆਂ ਬੱਚਿਆਂ ਦੀਆਂ। ਬੱਚਿਆਂ ਨੇ
ਹਾਂ। ਤੇ ਕਹਿੰਦੇ ਨਾ ਹੀ ਪੈਣੀਆਂ ਹੀ ਨਹੀਂ ਚਾਹੀਦੀਆਂ ਛੁੱਟੀਆਂ।
ਅੱਛਾ। ਨਹੀਂ ਛੁੱਟੀਆਂ ਤਾਂ ਪੈਣੀਆਂ ਚਾਹੀਦੀਆਂ ਨੇ। ਕਿਉਂਕਿ ਗਰਮੀ ਦਾ। ਹਾਂ। ਬੱਚੇ ਗਰਮੀ ਚ' ਸਕੂਲ ਜਾਣ ਤਾਂ ਵੀ ਬਿਮਾਰ ਹੋ ਜਾਂਦੇ ਨੇ।
ਹਾਂ।
ਹਾਂ, ਹਾਂਜੀ। ਹੋਰ ਸੁਣਾਓ?
ਹੋਰ ਵਧੀਆ।
ਹਾਂ, ਹੋਰ ਤੁਆਡੇ ਭਾਜੀ ਠੀਕ ਨੇ ਹੁਨ। ਤੇ ਕਹਿੰਦੇ ਪੇ ਅਸੀਂ ਠੀਕ ਨੀ ਹੈਗੇ।
ਨਈ ਠੀਕ ਨੇ ਹੁਣ ਫਰਕ ਏ
ਅੱਛਾ।
ਹਾਂਜੀ-ਹਾਂਜੀ- ਹਾਂਜੀ ਲਈਏ ਦਵਾਈ। ਵਿਖਾਇਆ ਸੀ। ਠੀਕ ਨੇ ਓਦਾਂ ਕੋਈ ਦਿੱਕਤ ਨੀ ਸੀ ਬਸ ਉਹਨਾ ਨੂੰ ਥੋੜਾ ਟੈਂਸ਼ ਹੁਨ ਗਿਆ ਸੀ ਬਈ ਏ ਕਿ ਬਈ ਕਿੱਦਾਂ ਹੋ ਗਿਆ। ਤਾਂ ਕਰਕੇ ਓਦਾਂ ਠੀਕ ਨੇ।
ਅੱਛਾ। ਹੋਰ ਸੁਣਾਓ?
ਹੋਰ ਵਧੀਆ ਤੁਸੀਂ ਦੱਸੋ? ਬਣਾਓ ਬਣਾਇਆ ਨੀ ਫੇਰ ਤੁਸੀਂ ਪ੍ਰੋਗਰਾਮ ਜਾਣ ਦਾ।
ਹਾਂਜੀ। ਤੁਸੀਂ ਆਓਗੇ ਫੇਰ ਬਣਾ ਲਾਂਗੇ ਪ੍ਰੋਗਰਾਮ। ਕੋਈ ਨੀ
ਚਲੋ, ਤੁਸੀਂ
ਹਾਂ, ਹਾਂਜੀ -ਹਾਂਜੀ, ਹਾਂਜੀ -ਹਾਂਜੀ ਕੋਈ ਨੀ ਮੈਂ ਤੇ ਹਾਂਜੀ। ਕੱਪੜੇ ਵੀ ਤਿਆਰ ਨੇ ਮੇਰੇ ਤੇ। ਤੁਸੀਂ ਆਓ ਚੱਲਣੇ ਆ। ਬਸ, ਹਾਂਜੀ।
ਹਾਂਜੀ। ਚਲੋ ਠੀਕ ਹੈ।
ਹਾਂਜੀ। ਹੋਰ ਸੁਣਾਓ?
ਹੋਰ ਵਧੀਆ ਤੁਸੀਂ ਲਾਓ ਚੱਕਰ
ਹਾਂਜੀ, ਕੋਈ ਨੀ ਆਵਾਂਗੇ। ਹਾਂਜੀ, ਹਾਂਜੀ -ਹਾਂਜੀ ਕੋਈ ਨੀ ਬਸ ਮਨ ਕੀਤਾ ਸੀ ਮੈਂ ਕਿਹਾ ਤਾਹਨੂੰ ਵੇਖਿਆ ਵੀ ਨੀ ਕਿੰਨੇ ਦਿਨ ਹੋ ਗਏ ਨੇ ਭੈਣਜੀ ਦਾ ਮੇਲ ਵੀ ਨੀ ਹੋਇਆ, ਹਾਂਜੀ।
ਅੱਛ, ਹੁਣ ਬਸ ਗਏ ਹੋਏ ਸੀ ਨਾ ਤਾਂ ਕਰਕੇ
ਅੱਛਾ
ਤੁਆਨੂੰ ਫੋਨ ਕਰਨ ਦਾ ਟਾਈਮ ਈ ਨੀ ਲੱਗਿਆ ਅਚਾਨਕ ਪ੍ਰੋਗ ਸਲਾ ਬਣ ਗੀ ਸੀ, ਤਾਂ ਕਰਕੇ ਫੋਨ ਈ ਨੀ ਕਰ ਪਾਈ ਮੈਂ।
ਅੱਛਾ
ਸਗੋਂ ਤਿਆਰੀ ਵੀ ਹੈਨੀ ਸੀ ਕੋਈ ਏਦਾਂ ਈ, ਹਾਂਜੀ?
ਅਸੀਂ ਗੁਰਦੁਆਰੇ ਚਲੇ ਜਾਂਨੇ ਆ ਚਲੀਆ ਲੱਗਿਆ ਹੋਆ ਨਾ, ਗੁਰਪੁਰਵ ਏ ਗੁਰੂ ਅਰਜਨ ਦੇਵ ਜੀ ਦਾ।
ਅੱਛਾ
ਹਾਂਜੀ, ਤੁਆਡੇ ਉੱਥੇ ਵੀ ਹੁੰਦੇ ਹੋਣੇ ਨੇ ਪਾਠ।
ਹਾਂਜੀ ਹੁਣ ਪੈ ਗਿਆ ਭੋਗ ਹੁਣ ਖੰਡ ਪਾਠ ਰੱਖਿਆ ਕੱਲ ਗੁਰਪੁਰਵ ਹੈਗਾ।
ਅੱਛਾ, ਕੱਲ੍ਹ ਗੁਰਪੁਰਬ ਹੈਗਾ ਸਾਡੇ ਇੱਥੇ ਵੀ ਕੱਲ ਈ ਮਨਾਣਾ।
ਹਾਂਜੀ, ਸਾਰੇ ਪਾਸੇ ਹੋਏ ਖਲ ਕਲ ਅਠਾਰਾਂ ਦਾ ਈ ਐ।
ਹਾਂਜੀ, ਹੋਰ ਸੁਣਾਓ ਪੈਨਜੀ ਤੁਸੀਂ ਤੇ ਓ, ਪੰਜੀਰੀ ਕਿਸ ਤਰ੍ਹਾਂ ਬਣਾਂਦੇ ਓ।
ਹਾਂਜੀ?
ਛੋਲਿਆਂ ਵਾਲੀ ਪੰਜੀਰੀ ਕਿਸ ਤਰ੍ਹਾਂ ਬਣਾਂਦੇ ਓ ਤੁਸੀਂ।
ਮੈਂ ਤੇ ਘੱਟ ਈ ਬਣਾਨੀ ਆਂ ਮੰਮੀ ਕੋਲੋਂ ਬਣਵਾ ਲੈਂਨੀ ਹੁੰਨੀ ਆ, ਭੁੰਨ ਕੇ ਈ ਬਣਾਂਦੇ ਨੇ। ਛੋਲੇ, ਭੁੰਨ ਕੇ ਘਿਓ ਈ ਚ
ਅੱਛਾ-ਅੱਛਾ।
ਹਾਂਜੀ, ਮੇਰੇ ਖਿਆਲ ਸੂਜੀ ਵੀ ਪਾਉਂਦੇ ਨੇ ਵਿੱਚ।
ਅੱਛਾ, ਸੂਜੀ ਵੀ ਪਾਂਦੇ ਨੇ, ਛੋਲਿਆਂ 'ਚ।
ਮੈਂ ਸ਼ਾਇਦ ਪਾਂਦੇ ਨੇ ਮੰਮੀ ਬਣਾਂਦੇ ਨਾ ਮੈਂ ਕਦੀ ਬਣਾਈ ਨੀ ਛੋਲਿਆਂ ਦੀ ਓਦਾਂ ਤੇ ਓਤੇ ਦੀ ਬਣਾ ਲਈ
ਅੱਛਾ, ਅੱਛਾ-ਅੱਛਾ।
ਹਾਂਜੀ।
ਹੋਰ ਸੁਣਾਓ ਕੀ
ਕੋਈ ਨੀ ਮੈਂ ਤਾਨੂੰ ਮੰਮੀ ਕੋਲੋ ਪੁੱਛ ਕੇ ਦੱਸ ਦਾ ਗੀ ਰੈਸਪੀ।
ਹਾਂਜੀ, ਹੋਰ ਕੀ ਬਣਾਇਆ ਅੱਜ?
ਅੱਜ ਅਸੀਂ ਕੜੀ-ਚਾਵਲ ਬਣਾਏ ਨੇ।
ਅੱਛਾ, ਕੜੀ ਐ, ਵਧੀਆ।
ਹਾਂਜੀ, ਹਾਂਜੀ ਆਜੋ ਖਾਲੋ।
ਹਾਂਜੀ, ਕੋਈ ਨੀ। ਤੁਸੀਂ ਆਓਗੇ ਤੇ ਲੈ ਆਣਾ।
ਹਾਂਜੀ-ਹਾਂਜੀ, ਜ਼ਰੂਰ।
ਹਾਂਜੀ, ਹੋਰ ਸੁਣਾਓ? ਚਾਵਲ ਫੇਰ, ਤੁਸੀਂ ਉਬਾਲ ਕੇ ਬਣਾਂਦੇ ਓ, ਜਾਂ ਵੈਸੇ
ਨਈ, ਉਬਾਲ ਕੇ ਈ ਬਣਾਨੇ ਆਂ ਚਾਵਲ।
ਅੱਛਾ, ਪਿਛ ਕੱਢਦੇ ਓ, ਓਦੀ।
ਹਾਂਜੀ।
ਅੱਛਾ-ਅੱਛਾ ਉ ਫੇਰ ਫਿੱਕੇ ਈ, ਫਿੱਕੇ ਈ ਬਣਦੇ ਹੋਣੇ ਨੇ ਫੇਰ। ਫਿੱਕੇ ਈ ਬਣਦੇ ਹੋਣੇ ਨਮਕ ਤੇ ਨੀ ਪਾਂਦੇ ਹੋਣੇ।
ਨਈ, ਉਬਾਲਣ ਲੱਗਿਆ ਥੋੜਾ ਜੇਆ ਪਾਲੋ ਨਮਕ, ਫੇਰ ਨਮਕ ਵਾਲੇ ਹੋ ਜਾਂਦੇ ਨੇ ਥੋੜੇ। ਨਾ ਪਾਓ ਫੇਰ, ਓ ਓਦਾਂ ਈ ਰੈਂਦੇ ਨੇ ਫਿੱਕੇ ਈ।
ਅੱਛਾ, ਫਿੱਕੇ ਤੇ ਚਲੋ ਦੁੱਧ ਪਾ ਕੇ ਵੀ ਸਵਾਦ ਲੱਗਦੇ ਨੇ, ਖਾਲੋ ਦੁੱਧ ਪਾ ਕੇ।
ਹਾਂਜੀ ਹਲਕਾ ਜਾ ਦੁੱਧ ਪਾ ਲੋ
ਹਾਂਜੀ ਹਾਂ ਹਾਂਜੀ ਸਵਾਦ ਲੱਗਦੇ ਨੇ ਅੱਛਾ ਹੋਰ ਭੈਣਜੀ ਹੋਰ ਕੁ ਹੋਰ ਕਿੱਥੇ ਕਿੱਥੇ ਘੁੰਮਦੇ ਪਏ ਓ
ਬਸ ਅਸੀਂ ਪੇਕੇ ਆਏ ਤੁ ਸੀ ਘੁੰਮਣ
ਅੱਛਾ, ਅੱਛਾ ਪੇਕੇ ਤਾੱਡੇ ਅੱਛਾ ਪੰਜਾਬ ਚ ਨੇ ਪੇਕੇ ਤਾੱਡੇ।
ਹਾਂਜੀ-ਹਾਂਜੀ, ਪੰਜਾਬ ਚ ਹੀ ਨੇ।
ਪੰਜਾਬ ਚ ਤੇ ਹੋਰ ਹੀ ਥਾਵਾਂ ਹੈਗੀਆਂ ਦੇਖਣ ਵਾਲੀਆਂ।
ਹਾਂਜੀ, ਦਰਬਾਰ ਸੈਬ ਗਏ ਸੀ ਗੋਲਡਨ ਟੈਂਪਲ। ਹੋਰ ਸ਼ੀਦਾਂ ਸੈਬ ਗੁਰਦੁਆਰਾ ਹੈਗਾ ਐ।
ਅੱਛਾ-ਅੱਛਾ। ਚਪੈਰਾ ਸੈਬ ਵੀ ਲੱਗਦਾ ਏ ਨਾ? ਐਤਵਾਰ।
ਹਾਂਜੀ।
ਹੋਰ ਦੱਸੋ?
ਹੋਰ ਵਧੀਆ, ਤੁਸੀਂ ਦੱਸੋ?
ਹਾਂਜੀ, ਠੀਕ ਏ ਸਭ।
ਹੋਰ, ਸੁਣਾਓ।
ਹੋਰ, ਵਧੀਆ।
ਹਾਂਜੀ, ਮੈਂ ਠੀਕ ਹਾਂ ਬਸ। ਮਸ਼ੀਨ ਰੱਖਣੀ ਸੀ, ਅੱਜ ਰੱਖ ਨੀ, ਅੱਜ ਬੋਤ ਕੱਪੜੇ ਹੋਏ ਸੀ ਧੋਣ ਵਾਲੇ। ਅੱਜ ਕੱਪੜੇ ਧੋਤੇ ਨੇ, ਹਾਂਜੀ, ਬਸ ਹਾਂ ਕੱਪੜੇ ਗਰਮੀਆਂ ਦੇ, ਸਰਦੀਆਂ ਚ ਵੀ ਅ ਢੇਰ ਲੱਗ ਜਾਂਦੇ ਨੇ। ਗਰਮੀਆਂ ਦੇ ਗਰਮੀਆਂ ਵਾਲੇ ਹੁੰਦੇ ਨੇ।
ਔਈ, ਬੱਚੇ ਬਾਰ-ਬਾਰ ਲਾਂਦੇ ਨੇ।
ਬੱਚੇ ਤੇ ਸਰਦੀਆਂ ਚ ਵੀ ਰੋਜ਼ ਈ ਲਾਂਦੇ ਨੇ।
ਹਾਂਜੀ।
ਗਰਮੀਆਂ ਚ, ਤੇ ਔੰਝ ਦੋ-ਦੋ, ਤਿੰਨ-ਤਿੰਨ ਲਾਂਦੇ ਨੇ।
ਅੱਛਾ। ਅੱਛਾ, ਅੱਛਾ ਭੈਣ ਜੀ, ਚਲੋ।
ਹਾਂਜੀ।
ਹਾਂ, ਹਾਂਜੀ, ਠੀਕ ਠੀਕ। ਸ ਸਰੀ ਕਾਲ ਜੀ, ਜਰੂਰ ਮਿਲਣ ਆਇਆ ਜੇ ਹਾਂਜੀ। ਹਾਂ ਹਾਂਜੀ ਹਾਂਜੀ ਸਾਸ ਰੀ ਕਾਲ, ਭੈਣਜੀ। ਠੀਕ ਏ।
ਹਾਂ।